ਹੈਲੋ ਸਸਰੀਕਾਲ ਜੀ।
ਹਾਂਜੀ ਸਸਰੀਕਾਲ ਜੀ ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ।
ਹਾਂਜੀ ਸਭ ਵਧੀਆ ਨੇ ਜੀ। ਤੁਸੀਂ ਸੁਣਾਓ ਤੁਹਾਡੇ ਉੱਧਰ ਸਭ ਵਧੀਆ।
ਹਾਂਜੀ ਸਭ ਵਧੀਆ। ਹੋਰ ਦੱਸੋ ਕੀ ਕਰ ਰਹੇ ਹੋ ਅੱਜ- ਕੱਲ?
ਬਸ ਅੱਜ-ਕੱਲ ਕੁਛ ਵੀ ਨੀ ਗੀ ਹੁਣੇ ਬਸ ਸ਼ੋਪਿੰਗ ਕਰਕੇ ਆਈ ਸੀਗੀ।
ਅੱਛਾ
ਹਾਂਜੀ ਬਸ ਓਨਲਾਈਨ ਸ਼ੋਪਿੰਗ ਤੇ ਕੁਛ ਸਮਝ ਨੀ ਆ ਰਿਹਾ ਸੀਗਾ।
ਅੱਛਾ ਸਹੀ ਗੱਲ ਐ ਓਨਲਾਈਨ ਤਾਂ ਦੇਖੋ ਉਹ ਲੈਣਾ ਹੀ ਨੀ ਚਾਹੀਦਾ ਸਮਾਨ ਅੱਜ -ਕੱਲ।
ਹਾਂਜੀ ਹਾਂਜੀ ਬਸ ਕੁਛ ਸਮਝ ਨਹੀਂ ਆ ਰਿਹਾ ਸੀ। ਮੈਂ ਬਲਕਿ ਔਡਰ ਕੀਤਾ। ਤੇ ਉਹ ਉਹਨਾਂ ਨੇ ਨਾ ਫਟਿਆ ਹੋਇਆ ਪਰਸ ਵਿੱਚ ਪਾ ਕੇ ਭੇਜ ਦਿੱਤਾ। ਐਮਾਜ਼ੋਨ ਤੋਂ ਓ ਔਡਰ ਕੀਤਾ ਸੀ ਮੋਬਾਇਲ ਕਵਰ। ਹਾਂਜੀ ਮੋਬਾਈਲ ਕਵਰ ਔਡਰ ਕੀਤਾ ਸੀ। ਬਟ ਉਹਨਾਂ ਨੇ ਪਾ ਕੇ ਭੇਜ ਦਿੱਤਾ। ਉਹ ਫਟਿਆ ਹੋਇਆ ਪਰਸ। ਬਸ ਫਿਰ ਮੈਂ ਉਹ ਰਿਟਰਨ ਕੀਤਾ। ਐਮਾਜੋਨ ਕੰਪਨੀ ਆਪਣਾ ਨਾਮ ਨੀ ਖਰਾਬ ਹੋਣ ਦਿੰਦੀ ਨਾ। ਉਹ ਰਿਟਰਨ ਤੇ ਕਰ ਦੇਗੀ ਮੇਰੀ ਮਨੀ। ਪਰ ਹਰ ਚੀਜ਼ 'ਚ ਫਰੋਡ ਹੋ ਰਿਹਾ। ਫਿਰ ਮੈਂ ਕਿਹਾ ਚੱਲ ਮੈਂ ਸ਼ੋਪਿੰਗ ਕਰਕੇ ਆਵਾਂ ਜਾ ਕੇ ਹੀ ਸ਼ੋਪ ਤੋਂ ਲੈ ਕੇ ਆਵਾਂ। ਫਿਰ ਮੈਂ ਲਿਆ ਆਈ ਸੀਗੀ। ਹਾਂਜੀ।
ਔਨਲਾਈਨ ਤਾਂ ਇਹੀਉ ਚੱਕਰ ਦੇਖੋ। ਅੱਜ- ਕੱਲ। ਜਿਵੇਂ ਮੈਂ ਯਾਦ ਕੀਤਾ ਕਿ ਦੇਖੋ ਟਾਈਮ ਕਿੰਨਾ ਜ਼ਰੂਰੀ ਹੋ ਗਿਆ ਐ। ਸਾਡੇ ਲਈ
ਬਿਲਕੁਲ- ਬਿਲਕੁਲ ਬਹੁਤ ਜ਼ਰੂਰੀ ਐ ਜੀ।
ਜਿਵੇਂ ਅੱਜ- ਕੱਲ੍ਹ ਦੇ ਬੱਚੇ ਦੇਖ ਲਓ ਟਾਈਮ ਦੀ ਪਰਵਾਹ ਨੀ ਕਰਦੇ। ਸਾਰਾ ਦਿਨ ਖੇਲ ਦੇ ਨੇ ਜਾਂ ਫਿਰ ਫੋਨ ਚਲਾ ਰਹੇ ਨੇ।
ਹਾਂਜੀ ਬਿਲਕੁਲ- ਬਿਲਕੁਲ ਸਹੀ ਗੱਲ ਆ ਜੀ।
ਇਹੀਓ ਟਾਈਮ ਅਗਰ ਉਹ ਪੜ੍ਹਾਈ ਤੇ ਹਾਂ ਪੜ੍ਹਾਈ ਤੇ ਲਾਣ ਏਹੀਓ ਟਾਈਮ ਤੇ ਫਿਰ ਅੱਗੇ ਜਾ ਕੇ ਵਧੀਆ, ਮਤਲਬ ਪੈਸੇ ਕਮਾ ਸਕਦੇ ਨੇ।
ਹਾਂਜੀ ਇਹ ਤੇ ਬਿਲਕੁਲ ਸਹੀ ਗੱਲ ਐ। ਟਾਈਮ ਦੀ ਤੇ ਬਿਲਕੁਲ ਰੁਟੀਨ ਬਣਾਉਣੀ ਚਾਹੀਦੀ ਐ। ਆਪਣਾ ਪੂਰਾ ਟਾਈਮ ਟੇਬਲ ਸੈੱਟ ਕਰਨਾ ਚਾਹੀਦਾ।
ਕਿ ਅਸੀਂ ਇਸ ਟਾਈਮ ਤੇ ਇਹ ਕਰਨਾ। ਇਸ ਟਾਈਮ ਤੇ ਐ ਕਰਨਾ। ਇਸ ਟਾਈਮ ਤੇ ਐ ਕਰਨਾ। ਉਹੀ ਬੱਚਾ ਕਾਮਯਾਬ ਹੋ ਸਕਦਾ। ਵੱਡਾ ਵੀ ਨਾਲ।
ਹਾਂਜੀ ਸਹੀ ਗੱਲ ਏ।
ਹਾਂਜੀ
ਉਹੀ ਤਾਂ ਗੱਲ ਐ, ਅੱਜ-ਕੱਲ੍ਹ ਦੇ ਬੱਚੇ ਸਮਝਦੇ ਨੀ। ਅੱਜ-ਕੱਲ੍ਹ ਦੇ ਬੱਚੇ ਜਿਵੇਂ ਹੋਲੀਡੇ ਹੋਮਵਰਕ, ਅੱਜ-ਕੱਲ੍ਹ ਸਕੂਲ ਚੈੱਕ ਹੋ ਰਿਹਾ ਜਿਵੇਂ ਹੁਣੇ ਛੁੱਟੀਆਂ ਗਈਆਂ।
ਹਾਂਜੀ-ਹਾਂਜੀ।
ਮਤਲਬ ਸੋ ਕਿਉਂਕਿ ਹੋਲੀਡੇ ਹੋਮਵਰਕ ਨਹੀਂ ਕੀਤਾ ਪਹਿਲੇ ਟਾਈਮ ਲਾ ਕੇ ਹੁਣ ਪਛਤਾ ਰਹੇ ਨੇ ਕਿ ਕੋਈ ਪਹਿਲੇ ਟਾਈਮ ਲਾ ਕੇ ਆਪਾਂ ਹੋਲੀਡੇ ਹੋਮਵਰਕ ਕਰ ਲੈਂਦੇ। ਜਾਂ ਪੜ੍ਹ ਲੈਂਦੇ ਤੇ ਹੁਣ ਮਤਲਬ ਕਿ ਸੁਣਨਾ ਨੂੰ ਨਾ ਮਿਲਦਾ। ਉਹੀ ਗੱਲ ਨਾ, ਜਿਹਨੂੰ ਟਾਈਮ ਦੀ ਕਦਰ ਹੋਏਗੀ, ਟਾਈਮ ਵੀ ਉਹਦੀ ਕਦਰ ਕਰੇਗਾ। ਜਹੀ ਚੀਜ਼ ਹੈ ਅੱਜ-ਕੱਲ ' ' ' ' ਹੈਲੋ।